ਹੈਲ
ਹਾਂਜੀ ਸਾਸਰੀਆ ਅਕਾਲ ਜੀ।
ਸਾਸਰੀ ਅਕਾਲ ਜੀ।
ਹੋਰ ਜੀ ਠੀਕ ਓ
ਹਾਂਜੀ ਵਧੀਆਂ, ਤੁਸੀਂ ਸੁਣਾਓ।
ਅਸੀਂ ਵੀ ਵਧੀਆ ਜੀ।
ਹੋਣ ਕੀ ਕਰ ਰਹੇ ਸੀ।
ਕੁੱਛ ਨੀਂ ਬਸ ਬੈਠੇ ਸੀ।
ਹੂੰ, ਹੋਰ ਜੀ ਰੋਟੀ ਪਾਣੀਂ।
ਹਾਂਜੀ -ਹਾਂਜੀ ਖਾ ਲਿੱਤੀ।
ਹਾਂ ਅਸੀਂ ਵੀ ਖਾਂ ਕੇ ਬਸ ਰੈਸਟ ਹੀ ਕਰਨ ਲੱਗੇ ਸੀ ਥੋੜਾ
ਸਬਜ਼ੀ 'ਚ ਕੀ ਬਣਾਇਆ ਫਿਰ ਅੱਜ।
ਸਬਜ਼ੀ ਚ ਅੱਜ ਅਸੀਂ ਕੋਈ ਖ਼ਾਸ ਨੀ ਬਣਾਇਆ ਕਿਉਂਕਿ ਅੱਜ ਚਾਵਲ ਵਾਲੀ ਤੇ ਕੋਈ ਸਬਜ਼ੀ ਬਣਨੀ ਨੀ ਸੀ ਨਿਊਟਰੀ ਬਣਾਈ ਏ ਅਸੀ। ਪਸੰਦ ਈ ਨੀ ਆਈ ਕਿਸੇ ਨੂੰ।
ਓ ਖਾਂਦੇ ਨੇ, ਰਾਜਮਾਂ ਚੋਲ, ਚੋਲ ਅ ਬਣਨੇ ਕੋਈ ਨੀ ਸੀ।
ਅੱਛਾ-ਅੱਛਾ, ਹਾਂ ਹਾਂ ਕੁਛ।
ਔਰ
ਹੋਰ ਘਰ ਸਭ ਵਧੀਆ‌?
ਸਭ ਠੀਕ ਆ ਜੀ, ਤੁਸੀਂ ਸੁਣਾਓ?
ਠੀਕ ਏ ਜੀ।
ਘੁੰਮ-ਘੰਮ ਆਣਾ ਸੀ ਕਿਤੇ, ਛੁੱਟੀਆਂ
ਹਾਂ ਗਏ ਸੀ, ਥੋੜੇ ਦਿਨ ਪਹਿਲੇ ਗਏ ਸੀ, ਮ ਪਏ ਹਾ, ਫੈਮਲੀ ਨਾਲ ਗਏ ਸੀ ਪੰਚਕੂਲਾ।
ਪੰਚਕੂਲਾ ਨੇੜੇ ‌ਈ ਗਏ ਸੀ, ਨੇੜੇ ‌ਈ ਗਏ ਸੀ ਪੰਚਕੂਲਾ।
ਹਾਂ, ਓਥੇ ਘੁੰਮ-ਘੰਮ ਗਏ ਤੇ ਚੰਡੀਗੜ ਗਏ ਸੀ ਓਥੋ ਦੀ, ਹਾਂ। ਓਥੇ ਜਾਣਕਾਰ ਰਹਿੰਦੇ ਨਾ।
ਹੂੰ ਹੂੰ।
ਫੇਰ ਓਥੇ ਘੁੰਮ ਕੇ ਆਏ ਸੀ, ਸੁਖਨਾ ਲੇਕ ਵਗੈਰਾ।
ਠੀਕ ਐ ਸੁਪਨਾ, ਅੱਛੀ ਬਣੀ ਪਈ ਏ ਸੁਪਨਾ ਲੇਕ।
ਹਾਂਜੀ ਕਾਫੀ ਵੱਡੀ ਹੈਗੀ ਏ, ਅ ਸਾਰੀ ਤਾਂ ਵੇਖੀ ਈ ਨੀ ਹੁੰਦੀ।
ਹਾਂਜੀ।
ਗਏ ਸੀ ਨਾ ਬਹੁਤ ਈ ਵੱਡੀ ਏ।
ਹੂੰ ਹੂੰ।
ਤੁਸੀਂ ਨੀ ਗਏ ਕਿੱਥੇ?
ਅਸੀਂ ਵੀ ਓ ਗਏ ਸੀ ਅਸੀਂ ਏਧਰ ਗਏ ਸੀ। ਅਨੰਦਪੁਰ ਸੈਬ, ਅਨੰਦਪੁਰ ਸੈਬ, ਨੇੈਣਾ ਦੇਵੀ।
ਅੱਛਾ, ਅੱਛਾ, ਅੱਛਾ, ਵਧੀਆ-ਵਧੀਆ।
ਸੈਡ ਗਏ ਸੀ। ਓਥੇ ਇਕ ਹੋਰ ਗੁਰ, ਦੋ ਹਾਂ ਦੋ-ਦੋ ਤਿੰਨ ਦਿਨ ਲੱਗ ਗੇ ਸਨ। ਬੱਚੇ ਨਾਲ ਸਨ, ਫੇਰ ਓਥੇ ਫੇਰ ਰਾਤੀ ਓਥੇ ਸਟੇਅ ਨੀ ਕੀਤਾ।
ਅੱਛਾ।
ਹੋਰ?
ਵਧੀਆ ਚਲੋ।
ਗਰਮੀ ਜਿਆਦਾ ਨਾ ਗਰਮੀ ਚ ਫੇਰ ਐਨਾ ਰੁਕਿਆ ਵੀ ਨੀ ਜਾਂਦਾ ਕੀਦਰੇ ਮੌਸਮ
ਹਾਂ-ਹਾਂ, ਮੌਸਮ ਜਿਵੇਂ ਨਾ ਓ ਸਹੀ ਠੀਕ-ਠਾਕ, ਫੇਰ
ਪਰ ਨ‌ਈ।
ਗਰਮੀ ਬਹੁਤ ਹੋਈ ਏ।
ਹਾਂ। ਹੁਣ ਤੇ ਥੀਏਟਰ ਵੀ ਐਨੇ ਨੀ ਰਹੇ ਬੰਦਾ ਏਧਰ-ਓਧਰ ਮੁਵੀਆ ਦੇਖਦਾ ਹੁੰਦਾ ਸੀ ਹੁਣ ਤੇ ਬਸ
ਹਾਂ। ਕੋਈ ਚੰਗੀ ਜੀ ਫਿਲਮ ਵੇ
ਫ਼ਿਲਮਾਂ ਵੀ ਨੀ ਚੱਜ ਦੀਆ ਬਣਦੀਆ, ਕਈ ਬਣਦੀਆਂ ਵੀ ਨੀ। ਕਈ ਨਈ ਵੀ ਬਣਦੀਆਂ ਹੈਗੀਆਂ। ਪੈਲੇ ਘਰੇਲੂ ਸ ਸਟੋਰੀਆਂ ਹੁੰਦੀਆਂ ਸੀ।
ਹਾਂ। ਹੁਣ ਉਹ ਆਲੀ ਗੱਲ ਥੋੜੀ ਰਹੀ ਏ, ਹਾਂ, ਉਹ ਵਾਲੀ ਗੱਲ ਨਹੀਂ ਹੁਣ। ਜਿਹੜੀ ਪੁਰਾਣੀ ਚੀਜ਼ ਚ ਜਾਨ ਹੈਗੀ ਨਾ, ਉਹ ਅੱਜ ਦੀ ਚੀਜ਼ ਚ ਹੈ ਈ ਨੀ। ਖ਼ਤਮ ਹੋਗੀ ਏ ਉਹ।
ਪੁਰਾਣੇ ਸੌਂਗ ਹੁਣ ਵੀ ਸੁਣ ਲਓ ਤੇ ਇੰਨੇ ਸੋਹਣੇ ਲੱਗਦੇ ਅੱਜ ਕੱਲ੍ਹ ਦੇ
ਉਮਰ ਹੈਗੀ ਏ ਜਿਹੜੇ ਪੁਰਾਣੇ ਸੌਂਗ, ਨੇ ਨਾ ਹਾਂ, ਉਹਨਾਂ ਦੀ ਉਮਰ ਹੈਗੀ ਏ ਜਿਹੜੇ ਪੁਰਾਣੇ
ਪਤਾ ਨਹੀਂ ਇੰਝ ਲੱਗਦਾ ਹੁਣੇ ਨਵੇਂ ਹੀ ਸੁਣ ਲੇ ਨੇ।
ਹਾਂ।
ਤੇ ਜਿਹੜੇ ਨਵੇਂ ਨੇ ਉਹਨਾਂ ਦਾ ਕੋਈ ਸੇਰ ਮੂੰਹ ਈ ਨੀ ਹੈਗਾ। ਕੀ ਬੋਲਦੇ ਨੇ, ਤੇ ਕੀ ਨਈ ਬੋਲਦੇ ਹਾਂ, ਮੁੜ ਕੇ ਭੁੱਲ ਜਾਂਦੇ ਲੋਕ ਕਿਹੜੀ ਫਿਲਮ ਦਾ ਗਾਣਾ ਸੀ, ਪੁਰਾਣੇ ਤੇ ਹਜੇ ਵੀ ਵੀ ਐ ਆਪਣਾ ਇਹ ਪਰਾਣੀ ਫਿਲਮ ਦੈ ਇਹ ਆਰਜੂ ਦੈ ਐ ਉਹ ਤੇ ਕਿ ਮਹਿੰਦੀ ਦਾ ਕਿਸ ਤਰ੍ਹਾਂ ਪਾਣੀ ਆ ਮੇਰੇ ਬਸ ਹੁਣ ਤੇ ਬਸ ਘੱਟ ਹੀ ਰਹਿ ਗਈਆਂ। ਨਾ ਕੋਈ ਸਟੋਰੀ ਏ ਨਾ ਕੁਛ। ਹਾਂਜੀ ਹਾਂ ਪੰਜਾਬੀ ਵੀ ਵਧੀਆ ਪੰਜਾਬੀ ਵੀ ਅੱਛੀਆਂ ਨੇ।
ਹਮ
ਬਸ ਪੰਜਾਬੀਆਂ ਚ ਹਾਸਾ ਜਿਆਦਾ ਹੁੰਦੈ।
ਹਾਂ ਇਹ ਤਾਂ ਗੱਲ ਹੈਗੀ ਏ ਹਾਂ ਪੰਜਾਬੀ ਜ਼ਿਆਦਾ ਹਸਾਂਦੇ
ਹਾਸਾ ਹਾਂ ਹਾਸਾ ਜਾਦਾ ਐੰਟਰਟੇਨਮੈਂਟ ਜਾਦਾ।
ਹਾਂ, ਹਾਂ।
ਹਾਂ।
ਹਾਂਜੀ।
ਹੋਰ ਸੁਣਾਓ?
ਹੋਰ ਬਸ।
ਹੁਣ ਕੀ ਕਰਦੇ ਬੇ ਸੀ
ਹੁਣ ਨਾਨਾ ਕੋਲ ਆਏ ਸੀ ਰੋਟੀ ਰਾਟੀ ਲੈ ਕੇ।
ਅੱਛਾ।
ਹਾਂ ਨਾਨੇ ਕੋਲ ਕੋਈ ਨੀ ਰਹਿੰਦਾ ਨਾ ਤੇ ਨਾਨੀ ਰੋਟੀ ਦੇਣ ਆਂਦੀ ਏ ਇਸ ਟਾਈਮ। ਇਹ ਇਹਨਾਂ ਨੂੰ ਰੋਟੀ ਰਾਟੀ ਖਵਾ ਕੇ ਫੇਰ ਘਰ ਜਾਂਨੇ ਆ।
ਅੱਛਾ, ਅੱਛਾ।
ਹਾਂਜੀ।
ਹੁਣ ਕੋਈ ਕੰਮ ਕੁਮ ਕੋਈ ਕਰਦੇ ਜੇ ਲੱਗਦਾ ਪਿੱਛੇ ਕੋਈ ਵਾਜ ਵੂਜ ਆ ਰਹੀ ਏ। ਕੋਈ ਪਿੱਛੇ ਮੈਂ ਕਿਹਾ ਕੰਮ ਕਰਦੇ ਪੇ ਓ ਵਾਜ਼ ਵੁਜ ਆਂਦੀ ਬੀ ਏ।
ਹਾਂ ਇੱਥੇ ਨੇੜੇ ਫੈਕਟਰੀ ਹੈਗੀ ਏ ਨਾ।
ਹੂ।
ਗਲੀ 'ਚ ਉਹਦੀ ਆਵਾਜ ਆ ਰੀ।
ਜਿਸ ਤਰ੍ਹਾਂ ਕੋਈ ਕਟਾਈ ਕਟੂਈ ਕਰਦਾ ਨਾ ਵੇ ਉਹੀ ਦਵਾ ਆਂਦੀ। ਹਾਂ ਹੋਰ। ਅੱਛ ਕਿਹੜੀ ਸਾਈਡ ਏ ਫੈਕਟਰੀਆਂ।
ਇਹ ਪਟਰੀ ਮੁੱਹਲੇ ਸੈਡ।
ਪਟਰੀ ਮੁਹੱਲੇ ਠੀਕ ਹਾਂ ਉਧਰ ਤੇ ਬੜੀਆਂ ਹੀ ਫੈਕ ਪਟਰੀਆਂ-ਪਟਰੀਆਂ ਮਹੱਲੇ ਸ਼ਾਂਤੀ ਕਲੋਨੀ। ਬੋਤ ਫੈਕਟਰੀਆਂ ਹੈਗੀਆਂ ਥੋਡੇ ਪਾਸੇ, ਹੂੰ।
ਸਾਰੇ ਪੰਜਾਬੀ ਭਰਾ ਨੇ ਏਥੇ, ਪਟਰੀਆਂ ਮਹੱਲੇ।
ਪੰਜਾਬੀ ਦੇ ਸਾਰੇ ਈ ਨੇ।
ਹੂੰ, ਹੂੰ।
ਹੋਰ ਤੁਸੀਂ ਕੀ ਕਰਦੇ ਓਂ।
ਅਸੀਂ ਕੰਮ ਕਰਨੇ ਆਂ।
ਕਾਦਾ।
ਗਾ ਗ੍ਰਾਫਿਕ ਡਿਜ਼ਾਇਨਿੰਗ ਤੱਕ। ਕੰਮ ਕਰਨੇ ਆ ਅਸੀਂ ਤਾਂ, ਹਾਂ ਗਰਾਫਿਕ ਡਜ਼ਾਈਨਿੰਗ। ਕੇੜੇ ਰੂਮ ਚ, ਨਈਂ ਵਰਕ ਫਰੋਮ ਹੋਮ ਨੀ ਹੈਗਾ ਸਾਡਾ।
ਹਾਂ।
ਅਸੀਂ ਜਾਂਨੇ ਆਂ ਔਫਿਸ ਹੈਗਾ ਔਫਿਸ ਜਾਂਨੇ ਆਂ।
ਅੱਛਾ ਔਫਿਸਾਂ ਵਿੱਚ ਕਰਦੇ ਓਂ, ਠੀਕ ਐ ਠੀ
ਹਾਲਾਂ ਨੇ ਹਲੇ ਨਆ-ਨਆ ਕੰਮ ਹੈਗਾ ਸਾਡਾ।
ਅੱਛਾ-ਅੱਛਾ। ਠੀਕ ਐ ਨਵਾਂ ਕੰਮ ਐ, ਹੂੰ।
ਤੁਸੀਂ ਕੀ ਕਰਦੇ ਜੀ।
ਅਸੀਂ ਤੇ ਹਾਊਸ ਵਾਈਫ ਹੋਰ ਅਸੀਂ ਕੀ ਕਰਨਾ, ਅਸੀਂ ਹਾਊਸ ਵਾਈਫ। ਜਾਦਾ ਹੋ ਗੇਆ ਆਪਨੇ ਕੱਪੜੇ ਸੀਅ ਲਏ।
ਹਾਂ, ਹੋਰ ਕੀ ਕਰਦਾ ਬੰਦਾ।
ਹੋਰ ਆਪਨੇ ਕੱਪੜੇ ਸੀਲੇ। ਘਰ ਦਾ ਕੰਮ ਕਰਲੇਆ, ਏੱਥੇ ਈ ਨੀ ਟੈਮ ਮਿਲਦਾ ਤੇ ਹੋਰ ਕੀ ਕਰਨੈ?
ਗਰ ਦੋ ਕੰਮ ਤੋਂ ਈ ਵੇਲਾ ਨੀ ਹੁੰਦਾ ਬੰਦਾ।
ਘਰ ਦਾ ਕੰਮ ਈ ਨੀ ਮੁੱਕਦਾ ਤੇ।
ਹਾਂ, ਸਈ ਗੱਲ ਏ ਬਤੇਰੇ ਕੰਮ ਨੇ ਆ ਤਾਂ ਕੈਨ ਦੀ ਗੱਲਾਂ ਹੁੰਦੀਆਂ ਨੇ ਕੰਮ ਈ ਕਿੰਨੇ ਨੇ ਜਰਾ ਕਰਕੇ ਵੇਖੋ ਤਾਂ ਲੱਗਦਾ ਪਤਾ ਗਰਦੇ ਕੰਮ ਕਿੰਨੇ ਨੇ। ਰੋਟੀ ਬਨਾ ਕੱਪੜੇ ਦੋਅ ਐ
ਓਂ ਤੇ ਕੈ ਤੇ ਦਿੰਦੇ ਜਨਾਨੀਆਂ ਕਰਦੀਆਂ ਕੀ ਜਨਾਨੀਆਂ ਖੇਡਦੀ ਐਂ ਪਰ ਜੇ ਜਨਾਨੀਆਂ ਦਾ ਕੰਮ ਇੱਕ ਦਿਨ ਕਰਨਾ ਪੈ ਜੇ ਨਾਨੀ ਯਾਦ ਆ ਜਾਂਦੀ ਐ।
ਸਈ ਗੱਲ
ਹੋਰ
ਸੋ ਕੰਮ ਹੁੰਦੇ ਨੇ।
ਬੜੇ ਕੰਮ ਨੇ, ਕੱਪੜਾ ਲੱਤਾ ਐ, ਝਾੜੂ ਪੋ ਚਾ ਭਾਂਡੇ, ਫੇਰ ਬੱਚੇਆਂ ਨੂੰ ਸਾਂਭਨਾ ਸਾਰਾ ਕੁਛ ਕਰਨਾ ਫੇਰ ਕੱਪੜੇ ਸੀਅ ਵੀ ਲਓ ਕਿਸੇ ਵੇਲੇ ਓ ਸਾਰਾ ਕੰਮ ਆ ਜਾਂਦੈ।
ਬੱਚੇਆਂ ਦੀ ਰੋਟੀ ਰਾਟੀ ਬਨੋਨੀ ਐ ਨੀ ਖਾਂਦੇ ਓ ਨੀ ਖਾਂਦੇ
ਹਾਂ, ਸਬਜੀਆਂ ਚੀ ਸੌ ਨੱਖਰੇ ਨੇ। ਕਿਸੇ ਨੂੰ ਕੋਈ ਚੀਜ ਨੀ ਪਸੰਦ ਕਿਸੇ ਨੂੰ ਕੋਈ ਚੀਜ ਨੀ ਪਸੰਦ ਬਨਾਨ ਵਾਲੇ ਦੀ ਮੁਸ਼ਕਲ ਹੋ ਜਾਂਦੀ
ਬੰਦਾ ਕਨਫਿਊਜ਼ ਹੁੰਦਾ
ਹਾਂ ਕੀ ਬਨਾਏਆ ਕੀ ਨਾ ਬਨਾਏਆ ਕੋਈ ਐਸੀ ਇੱਕ ਸਬਜੀ, ਮਤਲਬ ਇੱਕ ਰਾਜਮਾਂ ਚੋਲ, ਏਕ ਕੜੀ ਚਾਵਲ ਛੋਲੇ ਵਗੈਰਾ, ਇਸ ਤੋਂ ਇਲਾਵਾ ਐ ਸਭ ਖਾ ਲੈਣਗੇ ਬਾਕੀ ਹੋਰ ਤੇ ਸਭ ਦੀ ਡਿਮਾਂਡ ਆਲੱਗ-ਆਲੱਗ ਹੁੰਦੀ ਏ, ਜੇ ਘੀਆ ਘੀਆ ਤੋਰੀ ਬਣਾ ਲੋ ਤੇ ਸਾਰੇਆਂ ਦੇ ਮੂੰਹ ਚੜ ਜਾਂਦੇ ਨੇ ਅਸੀਂ ਨੀ ਖਾਣੀ ਅਸੀਂ ਨੀ, ਆਹ ਹੋਰ, ਗੰਦ ਬਮਾਰਾਂ ਦਾ ਖਾਣਾ ਬਨਾ ਲਿਆ। ਉਹ ਕਹਿਣਗੇ ਬਮਾਰਾਂ ਦਾ ਖਾਣਾ ਓਹੀ ਜਾਦਾ, ਵਦੀਆ ਏ।
ਮਰੀਜਾਂ ਦਾ ਖਾਣਾ ਬਣਾਤੈ ਐ
ਓਈਓ ਜਾਦਾ ਵਦੀਆ ਵੇ ਸਰੀਰ ਵਾ
ਤੇ ਹੋਰ, ਆਈ ਤੇ ਨੀ, ਐਈ ਤੇ ਨੀ ਪਤਿਆ ਪਤਾ ਫੇਰ ਤੇ ਹਰੀ ਸਬਜੀਆਂ ਹੁੰਦੀਐ ਖਾਣਾ ਚਾਈਦੈ ਨਾ, ਵੱਡੇ ਬੰਦੇ ਖਾ ਲੈਂਦੇ ਨੇ ਵੱਡੇਆ ਵੱਡੇ ਬੰਦੇ ਕੋਈ ਨੀ ਕਰਦੇ, ਐ ਬੱਚੇ-ਕੁਛ ਕਰਦੇ ਨੇ
ਅਸੀਂ ਤੇ ਆਪ ਸਬ ਕੁਝ ਖ਼ਾ ਕੇ ਹੂੰ, ਹੋਰ ਕੌਣ-ਕੌਣ ਐ ਘਰ ਏਚ?
ਤੇ ਹੋਰ ਮੰਮੀ ਐਗੀ, ਭੈਣ ਐਗੀ।
ਅੱਛਾ, ਵਿਆਈ ਦੀ ਭੈਣ?
ਹਲੇ, ਰਿਸ਼ਤਾ ਹੋਏਆ ਪਰ ਵਿਆਈ ਹੋਈ ਏ
ਅੱਛਾ, ਠੀਕ ਏ ਚਲੋ ਕੋਈ ਨੀ
ਹੋਰ?
ਬਾਸ ਵਦੀਆ ਹੋਰ ਤੁਸੀਂ ਸਨਾਓ?
ਕਿਹੜੀ ਚੀਜ ਦੀ ਫੈਕਟਰੀ ਕਿਹੜੀ ਚੀਜ, ਅੱਛਾ ਗ੍ਰਰਾਫਿਕ ਦਾ ਦੱਸੇਆ ਸੀ ਤੁਸੀਂ ਤੁਹਾਡਾ
ਹਾਂ ਦੱਸਿਆ ਐ ਫੈਕਟਰੀ ਅੱਗੇ- ਪਿੱਛੇ ਮਾਲ-ਮੂਲ ਜੇ ਹੈਗੇ ਨੇ ਸਟੀਲ ਸਟਾਈਲ ਦੇ ਕਾਮ ਦੀ
ਹੂੰ-ਹੂੰ ਹਾਂ, ਠੀਕ ਐ। ਤੇ ਰੋਟੀ ਕਿਹਦੀ ਲੈ ਕੇ ਆਏ ਸੀ?
ਰੋਟੀ ਨਾਨਾ ਦੀ ਲੈ ਕੇ
ਨਾਨੇ ਨਾਨੇ ਨੂੰ ਤੁਹਾਡੇ ਨਾਲ ਰਹਿੰਦੇ ਨੇ?
ਨਾਨਾ ਨਾ ਅਲੱਗ ਰਹਿੰਦੇ ਨੇ ਇੱਥੇ ਤੇ ਇੱਥੇ ਪਹਿਲੇ ਤਾਂ ਰਹਿੰਦੇ ਸੀ ਨਾਨੇ ਕੋਲ ਮਾਮਾ-ਮੂਮਾ ਤੇ ਉਹ ਹੁਣ ਹੋ ਗਏ ਨੇ ਸ਼ਿਫਟ ਨਏ ਮਕਾਨ 'ਚ।
ਅੱਛਾ ਅੱਛਾ।
ਬਸ ਫੇਰ ਉਹ ਨਾਨਾ ਨੂੰ ਰੋਟੀ-ਰਾਟੀ ਦੇਣ ਮੈ ਹੀ ਆਣਾ ਫੇਰ।
ਠੀਕ ਐ ਤਾਨੂੰ ਨਾਨਾ ਨੇੜੇ ਪੈ ਜਾਂਦਾ ਹੋਣਾ ਨਾ?
ਹਾਂ ਤੇ ਨਾਨੇ ਨਾਲ ਮੈਂ ਹੀ ਰੋਟੀ ਖਾ ਲੈਨਾ ਏਸੇ ਬਾਨੇ ਉਹਨਾਂ ਦਾ ਮਨ ਉਹਨਾਂ ਦਾ ਮਨ ਲੱਗ ਜਾਂਦੈ
ਹਾਂ ਸਾਥ ਨਾਲ ਉਹ ਵੀ ਖਾ ਲੈਂਦੇ ਨੇ।
ਸਹੀ ਗੱਲ ਏ
ਹੋਰ ਸਿਆਣਾ ਬੰਦਾ ਉਂਝ ਹੀ ਕਹਿੰਦਾ ਕੱਲਾ ਕਿੱਥੇ ਖਾਵਾਂ।
ਹਾਂ ਉਹੀ ਤੇ।
ਹੋਰ
ਵਧੀਆ, ਤੁਸੀਂ ਸੁਣਾਓ?
ਬਸ ਬਸ ਅਸੀ ਵੀ ਠੀਕ ਐ ਬਸ ਅਸੀਂ ਹੁਣ ਥੋੜੀ ਦੇਰ ਕਰਾਂਗੇ ਅਰਾਮ ਹੁਣੇ ਥੋੜਾ
ਹੋਰ ਗੁਰਦੁਆਰੇ ਗੁਰਦਵੁਰੇ ਜਾਂਦੇ ਹੋ?
ਹਾਂ ਗੁਰਦੁਆਰੇ ਅਸੀਂ ਸਵੇਰੇ ਹੋ ਆਨੇ ਆ ਸਵੇਰੇ ਚਲੇ ਜਾਨੇ ਆ ਪੰਜ ਵਜੇ, ਪੰਜ ਵਜੇ, ਹਾਂਜੀ ਸਾਡਾ ਗੁਰਦੁਆਰਾ ਈ, ਪੰਜ ਵਜੇ ਖੁੱਲਦਾ ਨਾ ਮਹੱਲੇ ਦਾ ਪੰਜ ਵਜੇ ਈ, ਜਾਨੇ ਆ ਅਸੀਂ।
ਹਾਂ, ਚੰਗੀ ਗੱਲ ਐ ਚਲੋ।
ਛੇ ਸਾਢੇ ਛੇ, ਵਾਪਿਸ ਆ ਜਾਈਦਾ।
ਹਾਂਜੀ?
ਛੇ ਸਾਢੇ ਛੇ, ਵਾਪਿਸ ਆ ਜਾਨੇ ਆ।
ਹਾਂ, ਵਧੀਆ ਚਲੋ।
ਹੋਰ ਚਲੋ ਕੋਈ ਨੀ, ਮੈਂ ਫੇਰ ਕਰਨੀ ਆ ਤੁਹਾਨੂੰ ਕੌਲ, ਠੀਕ ਐ ਠੀਕ।